ਹਾਂਜੀ, ਸਤਿ ਸ੍ਰੀ ਅਕਾਲ ਜੀ, ਠੀਕ ਹੋ
ਹਾਂਜੀ
ਕੀ ਕਰਦੇ ਪਏ ਉਹ
ਬਸ ਮੈਂ ਸੂਟ ਸੀਤਾ ਸਤਾ ਅਸੀਂ ਉਹਦੀ ਤਰਪਾਈ ਕਰਦੀ ਹਾਂ
ਅਛ ਸੂਟ ਕਲ ਹੀ ਦਿੱਤਾ ਸੀੇ
ਹਾਂਜੀ
ਕੀ ਸਿਲਾਈ ਏ ਸੂਟ ਦੀ
ਸੂਟ ਦੀ ਸਿਲਾਈ ਢਾਈ ਸੌ ਰੁਪਏ
ਅਸੀਂ ਤਾਂ ਸਾਢੇ ਤਿੰਨ ਸੌ ਰੁਪਏ, ਅਸੀਂ ਤਾਂ ਸਾਢੇ ਤਿੰਨ ਸੌ ਰੁਪਏ ਦਿੰਦੇ ਹਾਂ
ਹਾਂਜੀ ਸਾਨੂੰ ਤਾਂ ਢਾਈ ਸੌ ਹੀ ਮਿਲਦੇ ਨੇ
ਅੱਛਾ, ਬਾਕੀ ਡਿਜਾਇਨ ਪਾ ਕੇ ਜਾ ਵੈਸੇ
ਨਹੀਂ ਜੀ, ਪੰਜਾਹ ਰੁਪਏ ਐਕਸਟਰਾ ਪੰਜਾਹ ਰੁਪਏ ਫਾਲਤੂ ਲੈਂਦੇ ਹਾਂ ਜੀ
ਅੱਛਾ ਜੀ
ਡਿਜ਼ਾਇਨ ਦੇ ਪੰਜਾਹ ਰੁਪਏ ਫਾਲਤੂ ਹੈਗੇ ਨੇ।
ਅੱਛਾ ਜੀ, ਡਿਜਾਇਨ ਪਾਓ ਤੇ ਅਲਗ
ਹਾਂਜੀ-ਹਾਂਜੀ, ਵਧੀਆ ਜੀ ਵਧੀਆ ਤੁਸੀਂ ਸੁਣਾਓ?
ਵਧੀਆ, ਮਹਿੰਗਾਈ ਬੜੀ ਹੋਗੀਏ
ਹਾਂਜੀ।
ਮਹਿੰਗਾਈ ਜ਼ਿਆਦਾ ਹੋ ਗਈ ਹੁਣ।
ਹਾਂਜੀ-ਹਾਂਜੀ।
ਪਤਾ ਕੀ ਹੋਇਆ ਸਾਡੇ ਨਾਲ।
ਹਾਂਜੀ।
ਸਾਡਾ-ਸਾਡਾ ਬਿੱਲ ਆਇਆ ਪੰਜੀ ਹਜ਼ਾਰ। ਬਿਜਲੀ ਵਾਲਿਆਂ ਨੇ ਪੰਜੀ ਹਜ਼ਾਰ ਰੁਪਇਆ ਬਿੱਲ ਭੇਜਿਆ ਸਾਡੇ ਤੇ।
ਕਦਾ ਆਇਆ ਤੁਹਾਡਾ?
ਹਾਂ, ਪਹਿਲੇ ਸਾਡਾ ਆਇਆ ਸੀ ਚਾਰ ਹਜ਼ਾਰ ਰੁਪਆ। ਹੁਣ ਸਾਡਾ ਆਇਆ ਪੰਜੀ ਹਜ਼ਾਰ ਰੁਪਇਆ ਹੁਣ ਦੱਸੋ ਅਸੀਂ ਕਿ ਕਿੱਥੇ ਜਾਈਏ। ਫੇਰ ਮੈਂ ਕ ਅਸੀਂ ਬਿਜਲੀ ਬੋਰਡ ਵਾਲਿਆਂ ਨੂੰ ਗੱਲ ਕਰਨੇ ਆ ਜਾ ਕੇ। ਕੱਲ ਬਿਜਲੀ ਦਫਤਰ ਜਾਵਾਂਗੀ। ਤੇ ਉੱਥੇ ਜਾ ਕੇ ਉਹਨਾਂ ਨੂੰ ਗੱਲ ਕਰਾਂਗੀ, ਵੀ ਸਾਡਾ ਇਨਾ ਬਿੱਲ ਕਿਉਂ ਆ ਗਿਆ? ਪੰਜੀ ਹਜ਼ਾਰ ਦੋ ਮਹੀਨੇ ਦਾ ਪੰਜੀ ਹਜ਼ਾਰ ਰੁਪਇਆ।
ਹਾਂਜੀ-ਹਾਂਜੀ।
ਫੇਰ ਇਹ ਉਹ ਕਹਿ ਹਾਂ, ਏਸੀ ਤੇ ਚੱਲਦਾ ਹੈਗਾ ਵੇ ਏਸੀ ਤੇ ਚੱਲਦਾ ਹੈਗਾ ਲੇਕਿਨ ਏਸੀ ਵੀ ਚੱਲੇ ਤਾਂ ਵੀ ਇੰਨਾ ਬਿੱਲ ਨੀ ਆਉਣਾ ਚੀਹਿਦਾ ਸਾਡਾ।
ਹਾਂਜੀ।
ਹਿਸਾਬ ਨੂੰ
ਤੁਹਾਡਾ ਇੱਕ-ਇੱਕ ਏ ਸੀ ਹੈਗੇ ਨਾ ਦੋ ਹੈਗੇ ਨੇ?
ਸਾਡੇ ਇੱਕ ਵਿੰਡੋ ਹੈਗਾ ਇੱਕ ਦੂਸਰਾ ਹੈਗਾ।
ਅੱਛਾ।
ਉਹ ਕਮਰਿਆਂ ਚ ਲੱਗਿਆ ਬਾਕੀ ਪੰਖੇ ਨੇ ਜਾਂ
ਅੱਛਾ ਜ- ਅੱਛਾ ਜੀ।
ਤੇ ਬਿੱਲ ਬੜਾ ਜਿਆਦਾ ਆ ਗਿਆ ਸਾਡਾ।
ਅੱਛਾ ਜੀ।
ਇੰਨੀ ਮਹਿੰਗਾਈ ਕਰਤੀ ਮੋਦੀ ਨੇ, ਇੰਨੇ ਪਰੇਸ਼ਾਨ ਹੋ ਗਿਆ ਮੈਂ ਸੁਣ ਕੇ ਹੈਰਾਨ ਹੋ ਗਿਆਂ।
ਹਾਂਜੀ।
ਕੀ ਕਰੀਏ ਅਸੀ ਕਿਹੜੇ ਪਾਸੇ ਜਾਈਏ ਅਸੀ ਮੈਂ ਹੁਣ ਕੱਲ ਬਿਜਲੀ ਦਫ਼ਤਰ ਜਾਣਾ। ਤੇ ਆਪਣਾ ਬਿੱਲ ਲੈ ਕੇ ਤੇ ਬਿਜਲੀ ਵਾਲਿਆਂ ਨੂੰ ਕਹਿਣਾ ਭਈ ਵੇਖੋ ਇਹ ਕੀ ਤੁਸੀਂ ਭੇਜਿਆ ਮੈਨੂੰ?
ਹਾਂਜੀ।
ਤੇ, ਪੱਚੀ ਹਜ਼ਾਰ ਤੁਸੀਂ ਬਿੱਲ ਭੇਜ ਛੜਿਆ ਸਾਨੂੰ।
ਹਾਂਜੀ।
ਹੋਰ ਉਧਰੋਂ ਸਿਲੰਡਰ ਇੰਨਾ ਮਹਿੰਗਾ ਕਰਤਾ ਨੇ ਸਾਢੇ ਨੌ ਹਜ਼ਾਰ ਦਾ। ਸਾਢੇ ਨੌ ਸੌ ਰੁਪਏ ਦਾ ਸਿਲੰਡਰ ਇੱਕ ਆਉਦਾ ਹੈਗਾ। ਪੱਚੀ ਦਿਨ ਚੱਲਦੇ ਨੇ।
ਸੌ ਦਾ ਨੀ ਹੈਗਾ ਭੈਣ ਜੀ ਦੀਦੀ ਉਹ ਨੌ ਸੌ ਅੱਸੀ ਦਾ ਹੈਗਾ।
ਹਾਂਜੀ।
ਹਜ਼ਾਰ ਰੁਪਏ ਦੇ ਸਿਲੰਡਰ ਹੋ ਗਏ ਭੈਣਜੀ ਹੁਨ।
ਹਾਂਜੀ। ਔਰ ਸਾਡੇ ਤੇ ਵੀਹ ਦਿਨ ਸਾਰੇ ਲਗ ਲੰਘਦੇ ਨੇ ਸਾਰੇ। ਵੀਹ ਦਿਨ ਬਾਅਦ ਖ਼ਤਮ ਹੋ ਜਾਂਦਾ ਇੰਨਾ ਸਾਨੂੰ ਮਿਲਦਾ ਹੀ ਨਹੀਂ ਅੱਗੋਂ ਫੇਰ ਕੀ ਕਰੀਏ।
ਹਾਂਜੀ ਉਹ, ਹਾਂਜੀ ਉਹ ਕਹਿੰਦਾ ਪੱਚੀ ਦਿਨਾਂ ਬਾਅਦ ਬੁੱਕ ਹੁੰਦਾ ਨਾ ਹੁਣ। ਇਹ ਰੂਲ ਇਹਨਾਂ ਨੇ ਬਣਾਇਆ ਨਾ ਨਵਾਂ।
ਹਾਂਜੀ, ਇੰਨੀ ਮਹਿੰਗਾਈ ਕਰਤੀ ਇਹ।
ਹਾਂਜੀ ਹਾਂਜੀ,
ਹੋਰ
ਵਧੀਆ ਜੀ ਵਧੀਆ ਤੁਸੀਂ ਦੱਸੋ।
ਠੀਕ ਐ, ਹੋਰ ਘਰ ਪਰਿਵਾਰ ਸਭ ਠੀਕ ਨੇ। ਹੈਲੋ, ਅੱਜ ਅੱਜ ਅਸੀਂ ਬਣਾਇਆ ਭਿੰਡੀ ਦੀ ਸਬਜ਼ੀ ਬਣਾਈ ਏ।
ਕੀ ਗੱਲ ਤੁਸੀਂ ਵੀ ਪਿੰਡੀ ਤੇ ਅਸੀਂ ਵੀ ਪਿੰਡੀ।
ਅਸੀਂ ਤੇ, ਅੱਧੀ ਕੱਟ ਕੇ ਬਣਾਤੀ ਏ। ਅੱਧੀ ਵਿੱਚ ਮਸਾਲਾ ਪਾ ਤਾ, ਉਹ ਪਾਈ ਏ ਨਾਲ ਵਿੱਚ ਇੱਕ ਆਲੂ ਪਾਤੇ ਨਾਲ ਪਿਆਜ ਪਾਏ ਨੇ, ਉਹ ਸਬਜ਼ੀ ਐੰਨੀ ਵਧੀਆ ਬਣੀ‌ ਬੱਚਿਆਂ ਨੇ ਵੀ ਖਾ ਲਈ ਸਾਰਿਆਂ ਨੇ। ਨਾਲ ਰਾਇਤਾ ਪਾਤਾ ਸੀ ਉਹਨਾਂ ਨੂੰ ਮੈਂ ਦਹੀਂ ਦਾ। ਮੈਂ ਕਿਹਾ ਦਹੀਂ ਖਾ ਲਓ, ਠੰਡੀ ਹੁੰਦੀ ਹੈ।
ਅੱਛਾ।
ਹੁਣ ਤਾਂ ਗਰਮੀਆਂ ਨੇ ਨਾਲ ਲੱਸੀ ਪੀ ਲਓ, ਦਹੀਂ ਖਾ ਲਓ। ਅੱਛੀ ਹੁੰਦੀ ਹੈ ਹਮ।
ਆਪਾਂ ਤਾਂ ਪਿੰਡੀ ਬਣਾਈ ਸੀ, ਤੇ ਮੇਰਾ ਵਰਤ ਹੈਗਾ ਸੀ ਅੱਜ। ਵੀਰਵਾਰ ਦਾ ਵਰਤ ਰਖਣੀ ਆ ਜੀ।
ਅੱਛਾ, ਤੁਂ ਵੀਰਵਾਰ ਦਾ ਵਰਤ ਰੱਖਦੇ ਹੋ।
ਹਾਂਜੀ ਹਾਂਜੀ।
ਰੱਖਦੇ ਹੋ ਤੁਸੀਂ।
ਹਾਂਜੀ ਹਾਂਜੀ।
ਅੱਛਾ।
ਹਾਂਜੀ।
ਅਸੀਂ ਤੇ ਰੱਖਦੇ ਨੀ ਜੀ, ਅਸੀਂ ਤੇ ਬਾਬੇ ਨੂੰ ਮੰਨਦੇ ਹ ਆਪਣੇ। ਅਸੀ ਤਾਂ ਆਪਣਾ ਇੱਕ ਬਾਬਾ ਸਾਡਾ ਹੈਗਾ ਸਾਡਾ ਤਾਂ ਹੋਰ ਕੋਈ ਵੀ ਨੀ ਹੈਗਾ।
ਦੇਖ
ਸਾਡੇ ਗੁਰੂ ਨਾਨਕ ਬਾਬਾ ਦੀਪ ਸਿੰਘ ਜੀ ਨੇ। ਬਸ ਉਹੀ ਹੈਗੇ ਉਹਨਾਂ ਦੀ ੳਟ ਲਈ ਬਸ ਉਹ ਆਪ ਹੀ ਪਾਰ ਲਗਾ ਦੇਣਗੇ ਸਾਨੂੰ
ਅੱਛਾ ਜੀ ਅੱਛਾ ਜੀ।
ਮੈ ਜਾਵਾਂਗੇ ਥੱਲੇ ਗੁਰਦੁਆਰੇ ਮੱਥਾ ਟੇਕ ਕੇ ਆਵਾਂਗੇ ਉੱਥੇ ਥੋੜ੍ਹੀ ਦੇਰ।
ਅੱਛਾ ਜੀ‌।
ਫਿਰ ਘਰ ਆ ਜਾਵਾਂਗੀ।
ਅੱਛਾ ਅੱਛਾ।
ਹੋਰ।
ਵਧੀਆ ਜੀ ਵਧੀਆ।
ਵਾਰੀ।
ਹਾਂਜੀ।
ਕਿਹੜੇ ਗੁਰਦੁਆਰੇ ਜਾਂਦੇ ਹੋ ਤੁਸੀਂ?
ਆਪਾਂ ਇਹ ਸਾਡੇ ਘਰ ਦੇ ਕੋਲ ਹੀ ਗੁਰਦੁਆਰਾ ਹੈ।
ਤੁਹਾਡੇ ਘਰ ਦੇ ਕੋਲ ਹੀ ਏ।
ਹਾਂਜੀ, ਸਾਡੇ ਘਰ ਦੇ ਕੋਲ ਗੁਰਦੁਆਰਾ ਹੈਗਾ ਅਸੀਂ ਆਪਾਂ ਉੱਥੇ ਮੱਥਾ ਟੇਕ ਲੈਂਦੇ ਹਾਂ।
ਅੱਛਾ! ਠੀਕ। ਹੋਰ, ਬਾਬੇ ਦੀ ਬਾਣੀ ਕਿਸੀ ਲਈ ਪਾਠ ਕਰਨਾ ਸਹੀ ਹੈਗਾ ਇਸੇ ਨੇ ਪਾਰ ਲਗਾਉਣਾ ਸਵੇਰੇ ਉਠੋ ਪਹਿਲੇ ਨਹਾ ਕੇ ਪਾਠ ਕਰੋ।
ਹਾਂਜੀ-ਹਾਂਜੀ
ਮੰਨਦੇ ਹੋ ਅਸੀਂ ਤੇ ਆਪਣੇ ਬਾਬਾ ਜੀ ਨੂੰ ਮੰਨੇ ਜਪ ਜੀ ਸਾਹਿਬ ਦਾ ਪਾਠ ਕਰਕੇ ਫਿਰ ਤਾਂ ਚਾਹ ਦਾ ਕੱਪ ਪੀਣੀ ਮੈਂ ਤਾ
ਦੇਖੋ ਜੀ ਜਿਵੇਂ ਆਪਣੀ ਰੂਟੀਨ ਬਣਾਓ ਓਵੇਂ ਬਣ ਜਾਂਦੀ।
ਹਾਂ -ਹਾਂ -ਹਾਂ ਪਾਠ ਤਾਂ ਜ਼ਰੂਰੀ ਕਰਨਾ ਚਾਹੀਦਾ ਨਾ।
ਹਾਂਜੀ- ਹਾਂਜੀ
ਹੋਰ ਕੁਛ ਨੀ ਸਾਡੇ ਕੰਮ ਆਣ
ਕੁੱਝ ਨੀ ਕਰ ਸਕਦੇ ਤੇ ਇੱਕ ਜਪ ਜੀ ਦੇ ਸਾਬ ਦਾ ਪਾਠ ਕਰਕੇ ਤੁਸੀਂ ਚਾਹ ਪੀ ਲਓ।
ਉਹ ਕਰਕੇ ਤੇ ਤਾਂ ਕੁਛ ਖਾਓ ਹਾਂ। ਹਾਂ‌
ਅੱਜ ਕੱਲ੍ਹ ਸਰੀਰਾਂ ਏ ਕੁੱਝ ਹੈ ਕੋਈ ਨੀ।
ਤੇ ਹੋਰ ਤਬੀਅਤ ਠੀਕ ਨੀ ਰਹਿੰਦੀ ਨਾ ਮੈਂ ਤਾਂ ਇੰਜ ਈ ਕਰਨੀ ਆ।
ਅੱਛਾ ਜੀ ਕੋਈ ਗੱਲ ਨੀ ਬਾਬਾ ਈ ਸ ਕਬੂਲ ਕਰਦੇ ਨੇ ਸਭ ਕੁੱਛ
ਅੱਛਾ ਤੁਸੀਂ ਫਾਸਟ ਫੂਡ ਘਰ ਬਣਾਂਦੇ ਓ ਜਾਂ ਫੇਰ ਬਜ਼ਾਰੋਂ ਮੰਗਵਾਉਂਦੇ ਓ।
ਆਪਾਂ ਜੀ ਨੂਡਲਸ ਵਗੈਰਾ ਤਾਂ ਘਰ ਈ ਬਣਾ ਲੈਂਨੇ।
ਅੱਛਾ
ਹਾਂਜੀ
ਤੇ ਬਾਜ਼ਾਰ ਦਾ ਮੰਗਵਾਂਦੇ ਓ ਫਾਸਟ ਫੂਡ ਤੁਸੀਂ
ਬਜ਼ਾਰ ਦਾ ਕਦੀ ਕਦਾ ਬੱਚੇ ਮੰਗਾ ਲੈਂਦੇ ਨੇ ਹਫ਼ਤੇ 'ਚ ਇਕ ਵਰੀ
ਅੱਛਾ ਬਾਜ਼ਾਰ ਦਾ ਤਾਂ ਦੇ ਖਾਣਾ ਈ ਚਾਹੀਦਾ ਪਤਾ ਕੀ ਕਰਦੇ ਨੇ ਓ ਇੱਕੋ ਈ ਤੇਲ ਹੁੰਦੈ ਓਦੇ ਵਿੱਚ ਕਦੀ ਬ੍ਰੈਡ ਬਣਾਂਣਗੇ ਕਦੀ ਰੋਲ ਬਣਾਂਣਗੇ ਕਦੀ ਸਪਰਿੰਗ ਰੋਲ ਬਣਾਂਣਗੇ ਕਦੀ ਬਰਗਰ ਤਲਣਗੇ ਉਸੇ ਤੇਲ 'ਚ ਕਰੀ ਜਾਣਗੇ ਬਸ ਓ ਬੜਾ ਨੁਕਸਾਨ ਕਰਦਾ ਹੈਗੈ ਆਪਣੇ ਸਾਡੇ ਸਰੀਰ ਵਾਸ ਖਾਉ ਔਰ ਘਰਦਾ ਬਣਾ ਕੇ ਤਾਂ ਖਾਓ ਬੱਚਿਆਂ ਨੂੰ ਦਿਓ। ਜਾਦਾ ਪੈ ਰੀ ਏ ਫਿਰ ਬਿਮਾਰ ਹੋ ਜਾਣਗੇ । ਘਰ ਆਪਣੇ ਪੋਹਾ ਬਣਾ ਲੋ ਔਰ ਉਹ ਬਣਾ ਲੋ। ਪਾਸਤਾ ਬਣਾ ਲੋ‍, ਸਪਰਿੰਗ ਰੋਲ ਬਣਾ ਲੋ। ਹੋਰ ਖਿਚੜੀ ਬਣਾ ਕੇ ਬੱਚਿਆਂ ਨੂੰ ਖਵਾ ਦਿਆ ਕਰੋ ਕਦੀ
ਜੀ।
ਐ-ਐ ਚੀਜ਼ਾਂ ਬਣਾ ਕੇ ਖੁਵਾਇਆ ਕਰੋ ਬੱਚਿਆਂ ਨੂੰ
ਹਾਂਜੀ-ਹਾਂਜੀ
ਪੜ੍ਹ ਲਿਆ ਕਰੋ।
ਹਾਂਜੀ ਚੋਮੀਨ ਜ ਨੂਡਲਜ ਜਿਸ ਜਗ੍ਹਾ ਤੇ ਆਪਾਂ ਸੇਵੀਆਂ ਬਣਾ ਲੋ ਓ ਬੋਤ ਹੈਲਦੀ ਹੁੰਦੀਆਂ ਨੇ।
ਹਾਂਜੀ ਓਦੇ ਵਿੱਚ ਸਬਜ਼ੀਆਂ ਸਾਰੀਆਂ ਮਿਕਸ ਕਰ ਲੋ। ਫੇਰ ਉਹ ਬਣਾਓ ਓਨਾਂ ਦਾ ਸਵਾਦ ਈ ਅਲੱਗ ਹੁੰਦੈ ਫੇਰ
ਹਾਂਜੀ-ਹਾਂਜੀ।
ਬੜੀਆਂ ਸੁਵਾਦ ਲੱਗਦੀਆਂ ਨੇ ਬ ਬਚੇ ਖੁਸ਼ ਹੋ ਕੇ ਖਾ ਲੈਂਦੇ ਕੈਂਦੇ ਸਾਨੂੰ ਬੜੀਆਂ ਚੰਗੀਆਂ
ਹਾਂਜੀ ਆਪਾਂ ਤਾਂ ਜਿਹੜੇ ਬੱਚੇ ਨੂਡਲਸ ਮੰਗਦੇ ਨੇ ਆਪਾਂ ਤਾਂ ਇਹੀਓ ਸੇਵੀਆਂ ਬਣਾ ਦਿੰਨੇ ਆਟੇ ਦੀਆਂ।
ਹਾਂ ਐ ਜਿਹੜੇ ਨਾ ਮੈਦੇ ਆਲੀ ਚੀਜ਼ਾਂ ਐ ਜਿਹੜੀ ਆਂ ਬਿਲਕੁਲ ਨਾ ਬਣਾਇਆ ਕਰੋ। ਪੋਹਾ ਬਣਾ ਲਿਆ ਗੋ ਓ ਬੜਾ ਹੈਲਦੀ ਹੁੰਦੈ ਜਿਦੇ 'ਚ ਸਾਰੀ ਸਬਜ਼ੀ ਪਿਆਜ ਸ਼ਿਮਲਾ ਮਿਰਚ
ਪੋਹਾ ਨੀ ਖਾਂਦੇੈ ਭੈਣਜੀ।
ਤੁਸੀਂ ਆਪ ਤਾਂ ਖਾ ਲੈਂਦੇ ਓ?
ਹਾਂਜੀ
ਆਪ ਤੁਸੀਂ ਸਖਾਂਦੇ ਹੋ ਆਪ ਤੁਸੀਂ ਖਾਂਦੇ ਓ?
ਪੋਹਾ ਹਾਂ ਆਪਾਂ ਖਾ ਲੈਂਨੇ। ਪਰ ਫਿਰ ਬੰਦਾ ਕਹਿੰਦਾ ਇੱਕ ਬੰਦੇ ਵਾਸਤੇ ਕੀ ਬਣਾਵੇ ਪੋਹਾ।
ਕੋਈ ਗੱਲ ਨੀ ਜੋ ਬੱਚੇ ਖਾਂਦੇ ਨੇ ਉਹਨਾਂ ਨੂੰ ਉਹੀਓ ਬਣਾਓ ਔਰ ਘਰ ਦਾ ਬਣਾ ਕੇ ਖਿਲਾਓ।
ਹਾਂਜੀ।
ਬਜ਼ਾਰ ਘੱਟ ਈ ਗੋਲ ਗੁੱਪੇ ਵਗੈਰਾ ਓ ਤੇ ਚਲੋ ਵੀ ਖਾ ਲੈਂਦਾ ਹੈਗਾ ਵੀ। ਕਦੀ ਲੇਕਿਨ ਰੋਜ਼-ਰੋਜ਼ ਤੇ ਨੀ ਨਾ ਖਾਏ ਜਾਂਦੇ ਹੈਗੇ
ਹਾਂਜੀ।
ਓ ਵੀ ਨੁਕਸਾਨ ਕਰਦੇ ਨੇ ਓ ਵੀ ਟਾਟ ਈ ਟੂ ਚਟਨੀ ਪਾ ਕੇ ਬਣਾ ਲੈਂਦੇ ਨੇ ਕੱਟਾ ਪਾਣੀ ਬਣਾ ਕੇ ਗੋਲ ਗੱਪੇ ਤੁਹਾਨੂੰ ਦੇ ਦਿੰਦੇ ਨੇ ਹੈ ਉਹ ਤੁਸੀਂ ਅਸੀਂ ਖਾ ਲੈਂਦੇ ਹੈਗੇ ਉਹਨੂੰ ਉਹੀ ਨੁਕਸਾਨ ਕਰਦੀ। ਉਹੀ ਤੁਸੀਂ ਘਰ ਰਹੇ ਚੀਜ਼ਾਂ ਨਾ ਆਪਣੇ ਘਰ ਬਣਾਓ ਫਿਰ ਦੇਖੋ ਉਨਾਂ ਨੂੰ ਸਵਾਦ ਹੀ ਅਲੱਗ ਹੁੰਦਾ।
ਹਾਂਜੀ ਇਹਦੇ ਗੱਲ ਹੈਗੀ ਆ ਫਿਰ
ਹਾਂ।
ਹਾਂਜੀ।
ਹੂ ਹੋਰ ਨਵੀਂ ਨਵੀਂ ਡਿਸ਼ਾਂ ਘਰ ਬਣਾ ਲਿਆ ਕਰੋ।
ਹਾਂਜੀ
ਸਬਜ਼ੀਆਂ ਚ ਕੀ ਕੀ ਬਣਾਉਂਦੇ ਹੋ ਤੁਸੀਂ ਕੀ ਪਸੰਦ ਕਰਦੇ ਹੋ! ਸਬਜ਼ੀਆਂ ਹੀ ਤੁਸੀਂ ਕੀ ਕੀ ਪਸੰਦ ਕਰਦੇ ਹੋ?
ਸਬਜ਼ੀ ਤੇ ਸਾਡੇ ਬੱਚੇ ਖਾ ਲੈਂਦੇ ਨੇ ਸ਼ਾਹੀ ਪਨੀਰ ਸਭ ਕੁਛ ਵਗੈਰਾ
ਅੱਛਾ ਸ਼ਾਹੀ ਪਨੀਰ ਤੁਸੀਂ ਕਿਹੜਾ ਵਾਈਟ ਵਾਲਾ ਬਣਾਉਂਦੇ ਹੋ! ਐਸ ਉਹ ਚਿੱਟਾ ਬਣਾਉਂਦੇ ਹੋ ਜਾਂ ਦੂਜਾ ਬਣਾਉਂਦੇ ਹੋ।
ਖਾਂਦੇ ਆਪਾਂ ਸਬਜ਼ੀ ਵੈਸੇ ਖਾਨੇ ਆ ਜਿ ਸਬਜ਼ੀ ਹੁੰਦੀ ਨਾ
ਹਾਂਜੀ ਹਾਂ ਸ਼ਿਮਲਾ ਮਿਰਚ ਪਿਆਜ਼ ਪਾ ਕੇ ਉਹਨੂੰ ਭੁੰਨ ਕੇ ਅੱਛੀ ਤਰ੍ਹਾਂ ਫਿਰ ਉਹ ਵਾਲਾ ਬਣਾਓ ਉਹ ਅੱਛਾ ਲੱਗਦਾ ਹੈ। ਚਿੱਟਾ ਤਾਂ ਅਸੀਂ ਵੀ ਨੀ ਖਾਂਦੇ ਸਾਡੇ। ਸਾਡੇ ਬੱਚੇ ਕੋ ਨੀ ਖਾਂਦੇ ਹੈਗੇ ਅਸੀਂ ਫਿਰ ਐਹੀਓ ਪਨੀਰ ਬਣਾਨੇ ਆ।
ਸਹੀ ਹਾਂਜੀ ਹੋਰ ਦੱਸੋ?
ਹੋਰ ਸਭ ਠੀਕ ਹੈ? ਹੈਲੋ।
ਹਾਂਜੀ ਹਾਂਜੀ।
ਸਭ ਠੀਕ ਹੋ ਸਾਰੇ ਠੀਕ ਹੋ ਘਰ ਪਰਿਵਾਰ!
ਹਾਂਜੀ ਹਾਂਜੀ ਸਭ ਠੀਕ ਠਾਕ ਤੁਸੀਂ ਸੁਣਾਓ
ਜੇ ਲਗਾਇਆ ਜੇ ਚੱਕਰ ਕਰ ਲਗਾਇਆ ਜੇ।
ਹਾਂਜੀ ਹਾਂਜੀ।
ਠੀਕ ਚਲੋ ਚੰਗਾ ਫਿਰ ਮਿਲਾਂਗੇ।
ਠੀਕ ਹੈ ਜੀ ਫਿਰ ਗੱਲ ਕਰਾਂਗੇ!